ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ -ਚਾਲ।
ਹਾਂਜੀ। ਬੱਸ ਬਹੁਤ ਵਧੀਆ ਜੀ। ਤੁਸੀਂ ਦੱਸੋ ਕਿਵੇਂ ਜੇ?
ਵਧੀਆ ਜੀ ਵਧੀਆ। ਬੜੀ ਜਿਆਦਾ ਗਰਮੀ ਹੋ ਹੋ ਰਹੀ ਹੈ।
ਹਾਂਜੀ। ਵੇਖੋ ਗਰਮੀ ਨਾਲ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਜੇ।
ਹਾਂਜੀ ਹਾਂਜੀ
ਹਾਂਜੀ ਦੇਖੋ ਗਰਮੀਂ ਤੇ ਦਿੱਨੋ ਦਿੱਨ ਵੱਧਦੀ ਜਾ ਰਹੀ ਆ
ਬਿਲਕੁੱਲ ਬਿਲਕੁੱਲ ਇਹਨਾਂ ਬੁਰਾ ਹਾਲ ਹੈ ਟੈਂਪਰੇਚਰ ਜਿਹੜਾ ਵਾ ਉਹ ਚਾਲੀ ਤੋਂ ਉਪਰ ਜਾਂਦਾ ਹੈ।
ਹਾਂਜੀ ਉਹੀ ਨਾ ਵੇਖੋ ਕਿ ਤਾਪਮਾਨ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਵਾ। ਇਹਦਾ ਵੇਖੋ ਕਿਤੇ ਨਾ ਕਿਤੇ ਕਾਰਨ ਜਿਹੜਾ ਵਾ। ਮੈਂ ਤੇ ਕਹੂੰਗੀ ਕਿ ਮਨੁੱਖਾਂ ਦਾ ਹੀ ਇਹ ਹੈਗਾ ਆ।
ਹਾਂਜੀ ਹਾਂਜੀ ਹੈ। ਇਹ ਗਲੋਬਲ ਵਾਰਮਿੰਗ ਜਿਹੜਾ ਹੈਗਾ। ਸਾਰੀਆਂ ਕੰਟਰੀਜ ਵਿੱਚ ਵੀ ਹੈ ਸਾਰਾ ਪਹਿਲੇ ਇੰਨਾ ਟੈਂਪਰੇਚਰ ਜ਼ਿਆਦਾ ਨਹੀਂ ਸੀ। ਧੁੰਦ ਦਾ ਹੁਣ ਜਿਹੜਾ ਟੈਂਪਰੇਚਰ ਹੈ ਹੁਣ। ਬਹੁਤ ਜ਼ਿਆਦਾ ਵੱਧਦਾ ਔਰ ਗਰਮੀ ਨਾਲ ਬਹੁਤ ਬੁਰਾ ਹਾਲ ਹੈ।
ਹਾਂਜੀ। ਵੇਖੋ ਨਾ ਪਹਿਲਾਂ ਪੇੜ- ਪੌਦੇ ਕਿੰਨੇ ਹੁੰਦੇ ਸੀ। ਪਰ ਹੁਣ ਵੇਖੋ ਕਿ ਮੇਂਨੁ ਰੁੱਖ ਨੇ ਆਪਣੇ ਲਾਲਚ ਕਰਕੇ ਜਿਹੜੇ ਰੁੱਖ ਨੇ ਉਹਨਾਂ ਨੂੰ ਵੱਢ ਦਿੱਤਾ ਆ। ਤੇ ਇਹਦਾ ਅਸਰ ਵੇਖੋ। ਸਿੱਧਾ- ਸਿੱਧਾ ਤੇ ਵਾਤਾਵਰਨ ਤੇ ਤਾਪਮਾਂਨ ਦੇ ਉੱਪਰ ਤੇ ਪੈਣਾ ਹੀ ਪੈਣਾ ਆ।
ਬਿਲਕੁੱਲ- ਬਿਲਕੁੱਲ ਏਦਾਂ ਇਹ ਇਹਦਾ ਉਹੀ ਨਾ ਇਹਦਾ ਜਿਹੜਾ ਲੋਸ ਹੈ ਉਹ ਸਾਨੂੰ ਹੀ ਭੁੱਗਤਣਾ ਪੈਣਾਂ। ਜਿਦਾ ਕਿ
ਬਿਲਕੁੱਲ, ਹਾਂਜੀ। ਦੇਖੋ,
ਨੇਚਰ ਨੇ ਸਾਡੇ ਕੋਲ ਇਹ ਚੀਜ਼ ਵਾਪਿਸ ਕਹਿ ਲਓ ਕਿ ਸਾਨੂੰ ਉਹ ਚੀਜ਼ ਦਾ ਭੁਗਤਾਨ ਕਿੱਦਾਂ ਕਰਾਂਗੇ। ਜੋ ਅਸੀਂ ਇਤਨਾ ਜ਼ਿਆਦਾ ਪੇੜ- ਪੌਦਿਆਂ ਦਾ ਨੁਕਸਾਨ ਕਰ ਲਿਤਾ।
ਹਾਂਜੀ। ਉਹ ਇਹਨਾਂ ਕਿ ਅਸਲ ਦੇ ਵਿੱਚ ਮਨੁੱਖ ਸਮਝੱਦਾ ਪਿਆ। ਕਿ ਅਸੀਂ ਸਾਡੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਪਰ ਉਹਨਾਂ ਨੂੰ ਇਹ ਨੀ ਪਤਾ ਚੱਲ ਰਿਹਾ ਕਿ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਹੀ ਨੁਕਸਾਨ ਹੋਣਾ ਆ। ਹੁਣ ਵੇਖੋ ਕੇ ਕਿੰਨੀਆਂ ਬਿਮਾਰੀਆਂ ਵੀ ਵੱਧ ਰਹੀਆਂ ਨੇ ਇਕਦਮ ਵੇਖੋ ਮੌਸਮ ਜਿਹੜਾ ਵਾ ਬਦਲ ਜਾਂਦਾ ਆ। ਗਰਮੀ ਕਿੰਨੀ ਵੱਧ ਚੁੱਕੀ ਆ। ਜਿਹਦੇ ਕਰਕੇ ਹਨਾ ਲੋਕੀ ਵੀ ਕਿੰਨੇ ਜ਼ਿਆਦਾ ਬਿਮਾਰ ਹੋ ਰਹੇ ਨੇ।
ਇਮਿਊਨਿਟੀ ਜਿਹੜੀ ਆ ਲੋਕਾਂ ਦੇ ਜਿਹੜੀ ਇਮਿਊਨਿਟੀ ਪਾਵਰ ਹੈ। ਉਹ ਕਿੰਨੀ ਘੱਟ ਗਈ ਹੈ।
ਹਾਂਜੀ- ਹਾਂਜੀ। ਹੋਰ ਵੇਖੋ, ਚਲੋ ਰੁੱਖ ਤੇ ਵੜਦੇ- ਵੜਦੇ ਪਏ ਨੇ ਪਰ ਇਹ ਇੱਕ ਚਲੋ ਜੇ ਰੁੱਖ ਵੱਡੇ ਵੀ ਆ। ਤੇ ਪਰ ਲਗਾਉਣੇ ਚਾਹੀਦੇ ਆ ਨਾ। ਲਗਾ ਅਸੀਂ ਰਹੇ ਨਹੀਂ ਆ। ਹਾਂਜੀ। ਤੇ ਤਾਪਮਾਂਨ ਦੇ ਵਿੱਚ ਤਾਂ ਵਾਧਾ ਤਾਂ ਹੋਣਾ ਹੀ ਆ।
ਤੇ ਇਹਦਾ ਉਹੀ ਨਾ ਇਹਦੇ ਇਹਦੇ ਹ ਆਪਣੇ ਘਰਾਂ ਦੇ ਵਿੱਚ ਵੀ ਅਗਰ ਕਰ ਲਈਏ। ਬਟ ਜਿਹੜੀ ਜ਼ਰੂਰਤ ਹੈ ਉਹ ਪੂਰੀ ਨਹੀਂ ਹੋਏਗੀ। ਜੇ ਅਸੀਂ ਇਹ ਸੋਚੀਏ ਕਿ ਬਈ ਅਸੀਂ ਲੇਕਿਨ ਅਗਰ ਇਹ ਚੀਜ਼ ਨਾ ਵੱਡੇ ਲੈਵਲ ਤੇ ਅਸੀਂ ਅਗੱਰ ਕਰੀਏ। ਕਿ ਸਕੂਲਾਂ, ਕਾਲਜਾਂ ਵਿੱਚ ਹਨਾ। ਵੱਡੇ ਲੈਵਲ ਤੇ ਅੱਗਰ ਅਸੀਂ ਇਹਨੂੰ ਵਧਾਵਾ ਦੇਈਏ। ਕਿ ਬਈ ਜਿੰਨੇ ਰੁੱਖ ਲਗਾਓ ਉਹਦੀ ਸੇਵਾ ਸੰਭਾਲ ਵੀ ਕਰੋ ਏ ਨੀ ਕਿ ਮਤਲਬ ਇੱਕ ਦਿਨ ਮਨਾ ਲਿਆ ਤੇ ਫੇਿਰ ਉਸ ਦਿਨ ਰੁ ਲਗਾ ਲਿਆ ਉਸ ਬਾਅਦ ਉਹਦੀ ਕੋਈ ਕੇਅਰ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈ
ਹਾਂਜੀ ਵੇਖੋ ਇਹ ਤਾਂ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਚਲੋ ਵੱਧ ਤੋਂ ਵੱਧ ਜਦੋਂ ਅਸੀਂ ਰੁੱਖ ਲਗਾਉਣ ਦੇ ਵਿੱਚ ਹੈ ਨਾ ਆਪਣਾ ਉਪਯੋਗ ਕਰੀਏ ਹਨਾ। ਜਦੋਂ ਆਪਣਾ ਯੋਗਦਾਨ ਸਾਨੂੰ ਕਰਨਾ ਚਾਹੀਦਾ ਆ। ਦੇੇਖੋ ਇਨਸਾਨ ਗ਼ਲਤੀ ਤੇ ਇਨਸਾਨਾਂ ਦੀ ਆ ਪਰ ਭੁਗਤਨਾ ਤੇ ਵੇਖੋ ਜੀਵ- ਜੰਤੂ ਆ ਪਸ਼ੂ- ਪਕਸ਼ੀਆਂ ਨੂੰ ਵੀ ਪੈ ਰਿਹਾ ਜੇ।
ਜੀ, ਜੀ ਸੱਭ ਇਹਦਾ ਨੁਕਸਾਨ ਜੋ ਹੈ ਵਿਚਾਰੇ ਪਸੂਆਂ- ਪਛੀਂਆਂ ਸਭ ਨੂੰ ਇਹਦਾ ਨੁਕਸਾਨ ਹੋਇਆ।
ਹਾਂਜੀ। ਵੇਖੋ ਨਾ ਜੰਗਲ ਤੇ ਜੰਗਲ ਜਿਹੜੇ ਕੱਟੇ ਜਾ ਰਹੇ ਨੇ।
ਹਾਂਜੀ- ਹਾਂਜੀ ਇਹਦੇ ਬਾਰੇ ਬਸ ਇਹ ਕਿ ਅਸੀਂ ਸਕੂਲਾਂ ਕੋਲ ਮਤਲਬ ਛੋਟੇ ਲੈਵਲ ਤੋਂ ਹੀ ਅਵੇਅਰਨੈਸ ਜਿਹੜੀ ਲੋਕਾਂ ਨੂੰ ਜਾਗਰੂਕਤਾ ਦਿੱਤੀ ਜਾਏ। ਕਿ ਬਈ ਜਿੰਨਾ ਜ਼ਿਆਦਾ ਅਸੀਂ ਇਹਨਾਂ ਨੂੰ ਕੱਟਾਂਗੇ। ਇਹਦਾ ਨੁਕਸਾਨ ਭਰਨਾ
ਹਾਂਜੀ -ਹਾਂਜੀ ਉਹ ਵੀ ਨਾ ਬਾਕੀ ਹੋਰ ਵੇਖੋ ਕਿ ਅ ਅਹ ਸਰਕਾਰਾਂ ਨੂੰ ਵੀ ਜਿਹੜੇ ਸੋਚ ਕਦਮ ਚੁੱਕਣੇ ਚਾਹੀਦੇ ਨੇ ਜਿਵੇਂ ਵੇਖੋ ਕਿ ਕਈ ਇਹੋ ਜਿਹੇ ਗੈਰ ਕਾਨੂੰਨ ਦੀਆਂ ਫੈਕਟਰੀਆਂ ਚੱਲਦੀਆਂ ਪਈਆਂ ਨੇ ਜਿੰਹਨਾਂ ਦਾ ਜਿਹੜਾ ਧੂੰਆਂ ਵਾ ਬਹੁਤ ਜਿਆਦਾ ਜ਼ਹਿਰੀਲਾ ਹੁੰਦਾ ਵਾ ਠੀਕ ਹੈ ਉਹ ਵੇਖੋ ਕਿ ਅਸਮਾਨ ਦੇ ਵਿੱਚ ਜਦੋਂ ਜਿਹੜਾ ਧੂੰਆਂ ਚੱਲ ਜਾਂਦਾ ਹੈ ਤੇ ਉਹੀ ਅਸੀਂ ਸਾਹ ਲੈਣਾ ਆ
ਤੇ ਵੇਖੋ ਜਿਹੜੇ ਹੈਗੇ ਨੇ ਸਾਇੰਟਿਸਟ ਉਹ ਵੀ ਕਹਿੰਦੇ ਵੀ ਜਿਹੜੇ ਸਾਡੀ ਉਹ ਜੋਨ ਲੇਅਰ ਹੈਗੀ ਆ ਉਹ ਕਹਿੰਦੀ ਕਮਜ਼ੋਰ ਪੈ ਚੁੱਕੀ ਆ ਹੈਨਾ ਤੇ ਜਿਹਦੇ ਕਰਕੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਉਹਨਾਂ ਦਾ ਪ੍ਰਭਾਵ ਜਿਹੜਾ ਵਾ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਆ
ਇਸ ਬਾਰੇ ਲੋਕਾਂ ਦਾ ਧਿਆਨ
ਹਾਂਜੀ
ਅ ਪਾਣਾ ਸਾਡ ਇਹ ਚੀਜ਼ ਬਾਰੇ
ਹਾਂਜੀ ਹਾਂਜੀ -ਹਾਂਜੀ ਉਹ ਨਾ ਬਿਲਕੁਲ ਮੈਂ ਤੇ ਇਹੋ ਕਹਿੰਦੇ ਕਿ ਸਰਕਾਰਾਂ ਨੂੰ
ਜਨਮ ਦਿਨ ਤੇ ਅਹ ਪੇੜ ਲਗਾਏ ਔਰ ਉਹਦੀ ਸੇਵਾ ਸੰਭਾਲ ਵੀ ਖੁਦ ਕਰੇ ਅਗਰ ਬੱਚੇ ਦਾ ਜਨਮ ਦਿਨ ਹੈ ਤਾਂ ਬੱਚੇ ਦੇ ਨਾਮ ਤੋਂ ਜਿਹੜਾ ਵੀ ਪੇਡ ਜਿੱਥੇ ਵੀ ਲਗਾਉਣਾ ਤੁਸੀਂ ਹੁਣ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ
ਹੁ
ਜਗ੍ਹਾ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਅਹ ਜਿਹੜੇ ਸੜਕਾਂ ਦੀਆਂ ਸਾਈਡਾਂ ਤੇ ਹਨਾ ਉਹਦੇ ਆਲੇ ਦੁਆਲੇ ਉੱਥੇ ਲਗਾ ਸਕਦੇ ਹੋ ਕਿਤੇ ਵੀ ਲੇਕਿਨ ਉਹਦੀ ਸੇਵਾ ਸੰਭਾਲ ਵੀ ਖੁਦ ਕਰੋ ਤੇ ਫੇਰ ਅਸੀਂ ਇਹ ਚੀਜ਼ ਇਹੋ ਜਿਹਾ ਯੋਗਦਾਨ। ਪਾ ਸਕਦੇ ਹ ਔਰ ਦੂਜਾ ਕਿ ਜੰਗਲ ਜਿਹੜੇ ਵੱਧ ਤੋਂ ਵੱਧ ਹਮ।
ਹਾਂਜੀ। ਰੁੱਖਾਂ ਦਾ ਵੇਖੋ ਸੁੱਖ ਕਿੰਨਾ ਹੁੰਦਾ ਸੀ ਪਹਿਲੇ ਸਮੇਂ ਤੇ ਹਨਾ। ਤੇ ਚਲੋ ਜੇ ਗਰਮੀ ਵੀ ਹੁੰਦੀ ਸੀ ਤੇ ਲੋਕੀ ਉਹਦੀ ਛਾਂ ਦੇ ਹੇਠ ਬੈਠ ਜਾਂਦੇ ਸੀ, ਪਰ ਵੇਖੋ ਅੱਜ ਕੱਲ ਰੁੱਖ ਹੈਨੀ ਆ।
ਹਾਂਜੀ ਤੇ ਲੋਕੀ ਆਪਣੇ ਘਰਾਂ ਚ ਫੇਿਰ ਉਹ ਹੈ ਨਾ ਏਸੀ। ਜਿਹੜਾ ਕੰਫਰਟ ਲੈਵਲ ਜਿੰਨਾ ਵੱਧ ਗਿਆ ਅਸੀਂ ਨੇ ਏ ਸੀ ਵੀ ਚਲਾਦੇ ਆਂ। ਉਹਦੀ ਹੀਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਿ ਨਾ ਕਿਤੇ ਸਾਨੂੰ ਬਾਅਦ ਚ ਨੁਕਸਾਨ ਹੋ।
ਬਿਲਕੁਲ -ਬਿਲਕੁਲ ਹੈ ਹੁਣ ਤੁਸੀਂ ਪਿੱਛੇ ਜੇਹੇ ਵਖਿਆ ਹੀ ਹੋਵੇਗਾ ਕਿ ਜਿਹੜੇ ਤੂਫਾਨ ਨੇ ਹਨਾ ਉਹ ਕਿੰਨੇ ਜ਼ਿਆਦਾ ਵੱਧ ਚੁੱਕੇ ਨੇ ਸਾਨੂੰ ਪਤਾ ਪਤਾ ਵੀ ਨੀ ਲੱਗਦਾ ਕਿ ਤੂਫਾਨ ਹੈ ਜਾਂ ਮੀਂਹ ਇਹ ਇਥੇ ਖੜ ਕਿਹੜੇ ਵੇਲੇ ਆ ਜਾਂਦਾ ਆ ਤੇ ਵੇਖੋ ਇਹ ਕਿਤੇ ਨਾ ਕਿਤੇ ਜਿਹੜਾ ਸਾਡਾ ਤਾਪਮਾਨ ਹੈ ਇਕਦਮ ਜਿਹੜਾ ਵੱਧ ਆ ਤੇ ਉਹਦੇ ਵਿੱਚ ਕੀ ਆ ਗਿਆ ਵਾ ਵੇਖੋ ਬੈਲੈਂਸ ਜਿਹਾ ਆ ਗਿਆ ਵਾ। ਪਹਿਲਾ ਨਹੀਂੀ ਸੀ ਏਦਾਂ ਹੁੰਦਾ ਹਾਂਜੀ ਪੱਲਾ ਨਹੀਂੀ ਸੀ ਏਦਾਂ ਹੁੰਦਾ। ਹੁਣ ਵੇਖੋ
ਇਹਨਾ ਇਕੋਲੋਜੀਕਲ ਹਾਂਜੀ ਹਾਂਜੀ ਇਕੋਲੋਜੀ। ਇਹ ਬੈਲਂਸ ਹੈ ਇਹ ਜੋ ਹੈ ਇਹ ਵਿਗੜ ਚੁੱਕਾ ਦਾ।
ਬਿਲਕੁਲ ਜੀ ਇਹ ਤੇ ਵਿਗੜ ਚੁੱਕਾ ਹੈ।
ਸਾਨੂੰ ਹਾਂਜੀ। ਇਹ ਚੀਜ਼ ਦੀ ਭਰਪਾਈ ਅਸੀਂ ਖੁਦ ਕਰਾਂਗੇ ਪਤਾ ਨਹੀ ਕਿਸ ਤਰ੍ਹਾਂ ਕਰਾਂਗੇ। ਲੇਕਿਨ ਥੋੜ੍ਹਾ -ਥੋੜ੍ਹਾ ਥੋੜ੍ਹਾ -ਥੋੜ੍ਹਾ ਅਸੀਂ ਕਰ ਸਕਦੇ ਹਾਂ ਕਿ ਬਈ ਰੁੱਖ ਲਗਾਈਏ ਔਰ ਆਪਣੇ ਬਾਤ ਵਾਤਾਵਰਨ ਨੂੰ ਬਚਾਈਏ ਇੱਦਾਂ ਦੀ ਮੁਹਿੰਮ ਵਗੈਰਾ ਇਹ ਸਭ ਚਲਦੀਆਂ ਰਹਿਣੀਆਂ ਚਾਹੀਦੀਆਂ।
ਹਾਂਜੀ ਉਹੀ ਨਾ ਯੋਗਦਾਨ ਜਿਹੜਾ ਵਾ ਲੋਕਾਂ ਨੂੰ ਹੋਣਾ ਚਾਹੀਦਾ ਆ। ਇਹਦੇ ਵਿੱਚ ਵੇਖੋ ਆ ਸਾਨੂੰ ਹੀ ਫਾਇਦਾ ਮਨੁੱਖਾਂ ਨੂੰ ਵੀ ਫਾਇਦਾ ਵਾ। ਚਲੋ ਜੀਵ ਜਤੂੰਆ ਦਾ ਤੇ ਭਲਾ ਹੀ ਹੋ ਹੋਵੇਗਾ ਹੀ ਹੋਵੇਗਾ।
ਹਾਂਜੀ -ਹਾਂਜੀ।
ਹਾਂਜੀ, ਬਾਕੀ ਇਹ ਵੀ ਹੈਗਾ ਕਿ ਸਰਕਾਰਾਂ ਨੂੰ
ਪੇੜ ਪੌਦਿਆਂ ਤੋਂ ਹੀ ਅਸੀਂ ਸਭ ਕੁਝ ਲੈਂਦੇ ਹਾਂ। ਹਨਾ ਹਰ ਇੱਕ ਚੀਜ਼ ਸਾਨੂੰ ਉਹਨਾਂ ਤੋਂ ਹੀ ਮਿਲਦੀਆਂ।
ਅਖਰੀਕ। ਆਕਸੀਜਨ ਵੇਖੋ ਜਿਹੜਾ ਆਪਾਂ ਸਾਹ ਲੈ ਰਹੇ ਹਾਂ ਹਾਂਜੀ।
ਹਕ।
ਹੋਰ ਵੇਖੋ ਕਿ ਇਹਦੇ ਵਿੱਚ ਜੇਕਰ ਸਰਕਾਰਾਂ ਵੀ ਆਪਣਾ ਜਿਹੜਾ ਰੋਲ ਆ ਉਹਨੂੰ ਅਦਾ ਕਰਨਾ। ਜਿੱਦਾਂ ਜਿਹੜੀ ਗੈਰ ਕਾਨੂੰਨੀ ਫੈਕਟਰੀਆਂ ਜਿਹੜੀਆਂ ਚੱਲਦੀਆਂ ਪਈਆਂ ਹਨਾ ਤੇ ਜਿਹਨਾਂ ਦਾ ਧੂੰਆਂ ਬਹੁਤ ਮਾੜਾ ਵਾ ਜ਼ਹਿਰੀਲਾ ਵਾ ਉਹਨਾਂ ਨੂੰ ਬੰਦ ਕਰਵਾ ਦੇ।
ਕਾਰਬਨ ਹਾਂ ਜਿਹੜੀ ਹੈ ਕਾਰਬਨ ਅਮਿਸ਼ਨ ਹੈ ਨਾ ਕਾਰਬਨ
ਹਮ।
ਰੀ ਇਹ ਚੀਜ਼ ਦੀ ਰੋਕਥਾਮ ਹੋਣੀ ਚਾਹੀਦੀ ਹੈ। ਇਹ ਚੀਜ਼ ਤੇ ਲੋਕਾਂ ਨੂੰ ਵੀ ਅਵੇਅਰਨੈਸ ਹੋਣੀ। ਚਾਹੀਦੀ ਕਿ ਜਿਨਾਂ ਦੇ ਇਏਦਾਂ ਦੇ ਕਾਨੂੰਨ ਹੈ ਨੇ। ਹੋਰ ਤਰੀਕੇ ਨਾਲ ਤਾਂ ਕਿ ਜਿਹੜਾ, ਆਸਮਾਨ ਚ ਉਹ ਜਿਹੜਾ ਧੂੰਆਂ ਹੈ ਜ਼ਹਿਰੀਲਾ। ਤੇ ਕਾਬੂ ਪਾਇਆ ਜਾ ਸਕੇ। ਮਤਲਬ ਉਹ ੜਾ- ਜਿਹੜਾ ਵੈ ਹੋਰ ਵੀ ਬੜੀਆਂ ਸਾਰੀਆਂ ਟੈਕਨੀਕਾਂ ਲੇਕਿਨ ਉਹੀ ਹੈ ਨਾ। ਧੁੱਪ ਇਹ ਨਵੀਂ- ਨਵੀਂ ਟੈਕਨੋਲੋਜੀ ਅਪਣਾ ਕੇ ਇਹ ਚੀਜ਼ਾਂ ਕਰ ਸਕਦੇ ਨੇ। ਇਹ ਚੀਜ਼ ਦੀ ਅਵੇਅਰਨੈਸ ਇਹ ਚੀਜ਼ ਦੀ ਜਾਗਰੂਕਤਾ ਜੋ ਹੈ। ਇਹਦੇ ਬਾਰੇ ਸਾਰਿਆਂ ਨੂੰ ਮਤਲਬ ਪਤਾ ਹੋਣਾ ਚਾਹੀਦਾ। ਕਿ ਬਈ ਇਹ ਚੀਜ਼ ਦਾ ਨੁਕਸਾਨ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਜ਼ਿਆਦਾ ਭੁਗਤ ਨਾ ਪਏਗਾ। ਤੇ ਜਿਹਦੇ ਕਰਕੇ ਅਸੀਂ ਇਹ ਚੀਜ਼ਾਂ ਨੂੰ ਨਾ ਕਰੀਏ।
ਹਾਂਜੀ ਵੇਖੋ ਟੈਕਨੋਲੋਜੀ ਤਾਂ ਵੱਧ ਗਈ ਹੈ ਪਰ ਕਿਤੇ ਨਾ ਕਿਤੇ ਟੈਕਨੋਲੋਜੀ ਤਾਂ ਵੱਧ ਗਈ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੇ ਨਾ ਕੁਦਰਤ ਨਾਲ ਬਹੁਤ ਜ਼ਿਆਦਾ ਛੇੜਛਾੜ ਕੀਤੀ।
ਬਿਲਕੁਲ। ਅੱਜ ਕੱਲ੍ਹ ਇਹ ਵਾਲੇ ਮੌਸਮ ਗਰਮੀਆਂ ਦੇ ਮੌਸਮ ਵਿੱਚ ਲੋਕ ਪਹਾੜਾਂ ਚ ਜਾਂਦੇ ਨੇ। ਪਤਾ ਹੀ ਨਹੀਂ ਹੁੰਦਾ ਕਿ ਭਾਈ ਅਲੱਗ ਤਰ੍ਹਾਂ ਦੇ, ਕਦੀ ਤੂਫਾਨ ਆ ਜਾਏਗਾ। ਕਦੀ, ਬਾਰਿਸ਼ ਇਕਦਮ ਆ ਜਾਏਗੀ।
ਹਾਂਜੀ। ਉਹ ਵੀ ਨਾ ਕਦੇ ਬੱਦਲ ਫੱਟ ਜਾਂਦੇ।
ਨੁਕਸਾਨ ਤੇ ਹੁੰਦਾ ਨਾ। ਇਹ ਇਹ ਚੀਜ਼ ਦਾ ਨੁਕਸਾਨ ਤੇ ਹੋ ਹੀ ਰਿਹਾ। ਪਰ ਤਾਂ ਵੀ ਮੁਨਕ ਜਿਹੜਾ ਵਾ ਨਾ ਉਹ
ਹਾਂਜੀ। ਵੇਖੋ ਇਹਦੇ ਵਿੱਚ ਤੇ ਬਸ, ਮੈਨੂੰ ਲੱਗਦਾ ਕਿ ਅਸੀਂ ਜੇ ਜੇਕਰ ਵੱਧ ਤੋਂ ਵੱਧ ਰੁੱਖ ਲਗਾਈਏ।
ਤੇ ਚਲੋ, ਅਸੀਂ ਹਰ ਇੱਕ ਚੀਜ਼ ਨੂੰ ਸਹੀ ਪਰਖ ਕੇ ਹਨਾ ਵਰਤੀਏ। ਸੋਚ- ਸਮਝ ਕੇ ਰੁੱਖਾਂ ਦੀ ਕਟਾਈ ਨਾ ਕਰੀਏ ਵੱਧ ਤੋਂ ਵੱਧ ਰੁੱਖ ਲਗਾਈਏ। ਤੇ ਕਿਸੇ ਹੱਦ ਤੱਕ ਚਲੋ ਅਸੀਂ, ਜਿੜਾ ਆਪਣਾ ਚਲੋ ਵਾਤਾਵਰਨ ਆ ਸੁਧਾਰ
ਹਾਂਜੀ। ਆਪਣਾ- ਆਪਣਾ ਯੋਗਦਾਨ ਪਾਈਏ। ਚਲੋ ਜੀ ਬੜਾ ਵਧੀਆ ਲੱਗਿਆ। ਤੁਹਾਡੇ ਨਾਲ ਗੱਲ ਕਰਕੇ।
ਹਾਂਜੀ। ਸੁਣਾੋ ਜੀ,
ਛਾ।
ਮੈਨੂੰ ਵੀ ਬਹੁਤ ਵਧੀਆ ਲਗਾ। ਸਤਿ ਸ੍ਰੀ ਅਕਾਲ ਜੀ।
ਸਤਿ੍ਰੀ
ਸਤਿ ਸ਼੍ਰੀ ਅਕਾਲ।